ਹਾਂਜੀ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ਰੀ ਕਾਲ
ਹੈਲੋ।
ਹਾਂਜੀ ਸਸ ਸ੍ਰੀ ਕਾ
ਸਸ ਸ੍ਰੀ ਕਾਲ ਜੀ ਹੋਰ ਠੀਕ ਔ।
ਹਾਂਜੀ ਵਧੀਆ ਤੁਸੀ ਕੀ ਕਰਦੇ ਪਏ ਸੀ ਹੋਰ?
ਬਸ ਹੁਨੇ ਰੋਟੀ ਖਾਧੀ ਹੈ ਰੋਟੀ ਖਾ ਕੇ ਹਨੇ ਵਿਹਲੇ ਹੋਏ ਆ।
ਅੱਛਾ-ਅੱਛਾ ਕੀ ਬਣਾਇਆ ਸੀ ਤੁਸੀਂ ਅੱਜ।
ਅੱਜ ਅਸੀ ਬਣਾਏ ਸੀ ਦਾਲ
ਅੱਛਾ ਦਾਲ ਚਾਵਲ ਬਣਾਏ ਸੀ ਅੱਛਾ-ਅੱਛਾ ਬਸ ਅਸੀ ਵੀ ਇਹ ਕਹਿਣ ਲੱਗੀ ਅੱਜ ਚਲੋ ਠੰਡਾ ਮੌਸਮ ਆ ਬਾਹਰ ਚੱਲਦੇ ਹਾ ਅਸੀ ਵੀ ਡੋਸਾ ਡੋਸਾ ਹੁਣੇ ਖਾ ਕੇ ਘਰ ਹੀ ਆਏ ਸੀਗੇ ਜਰਾ।
ਅੱਛਾ-ਅੱਛਾ।
ਹਾਂਜੀ-ਹਾਂਜੀ ਫਿਰ ਮੈਂ ਬਸ ਲੱਗੀ ਸੀਗੀ ਮੈਂ ਕਿਹਾ ਅੱਜ ਕ ਕੱਲ ਮੈਂ ਬਹੁਤ ਜਾਦਾ ਕੱਪੜੇ ਧੋਤੇ ਸੀਗੇ।
ਅੱਛਾ।
ਤੇ ਬਸ ਕੱਲ ਸਾਰਾ ਦਿਨ ਕੱਪੜੇ ਧੋਂਦੀ ਰਹੀ ਕੱਲ ਸਾਰਾ ਦਿਨ ਏਦਾਂ ਹੀ ਬੀਤ ਗਿਆ। ਤੇ ਫੇਰ ਮੈਂ ਸੋਚਿਆ ਚਲੋ ਅੱਜ ਹੁਣ ਥੋੜ੍ਹੀ ਦੇਰ ਫਰੀ ਬੈਠੀ ਆ ਕੱਪੜਿਆ ਨੂੰ
ਹਾਂਜੀ ਹੋਰ ਕੀ।
ਹੋਰ ਕੀ ਬਾਰ ਗਏ ਸੀਗੇ ਬੱਚੇ ਮਗਰ ਪੈ ਗਏ। ਫਿਰ ਬਾਜ਼ਾਰ ਘੁਮਾ
ਅੱਛਾ ਤੁਹਾਡੀ ਨਾ ਆਵਾਜ਼ ਸਾਫ ਨੀ ਆਦੀ ਪਈ ਕਲੀਅਰ ਨੀ ਆਦੀ ਪਈ ਕੱਟ-ਕੱਟ ਕੇ ਆ ਰਹੀ ਹੈ।
ਤੁਸੀਂ ਥੋੜਾ ਮੈਂ ਤੇ ਛੱਤ ਤੇ ਆ ਗਈ ਤੁਸੀ ਜਰਾ ਬਾਰ ਆ ਕੇ ਗੱਲ ਕਰ ਲੋ ਤੁਹਾਡੇ ਵੀ ਪਿੱਛੇ ਬੜੀ ਕੜਕੜ ਆਦੀ ਪਈ ਹੈ।
ਅੱਛਾ ਚਲੋ ਕੋਈ ਨੀ ਮੈਂ ਆਨੀ ਆ ਬਾਰ।
ਹਾਂਜੀ-ਹਾਂਜੀ।
ਹਾਂਜੀ ਹੋਰ।
ਹੋਰ ਬਸ ਵਧੀਆ ਮੌਸਮ ਹੋਏ ਪਏ ਸੋਹਣੇ। ਮੈਂ ਕਹਿੰਦੀ ਪਈ ਸੀ ਬੱਚੇ ਪਿੱਛੇ ਪਏ ਹੋਏ ਕਹਿੰਦੇ ਮੰਮੀ ਅਹ ਕਿਤੇ ਘੁਮਾ ਲਿਆਓ ਬਸ ਇਹਦੀ ਪਲੈਨਿੰਗ ਚੱਲਦੀ ਪਈ ਆ ਕਿੱਥੇ ਜਾਈਏ ਕਿੱਥੇ ਜਾਈਏ ਹਾਂਜੀ। ਹੈਲੋ।
ਹੈਲੋ। ਹਾਂਜੀ-ਹਾਂਜੀ ਹੋਰ ਤੁਸੀਂ ਹੈਲੋ ਆਦੀ ਪਈ ਵਾਜ਼।
ਹਾਂਜੀ-ਹਾਂਜੀ ਆਦੀ ਪਈਏ। ਆ ਰਹੀ ਏ ਆਵਾਜ਼ ਆ ਰਹੀ ਹੈ। ਨਾ ਗਏ ਨੀ, ਨਾ ਗਏ ਨੀ। ਵਿਹਲੇ ਹੀ ਨਹੀਂ ਹੁੰਦੇ ਘਰੋਂ।
ਹਾਂਜੀ-ਹਾਂਜੀ ਇਹ ਤੇ ਹੈ ਘਰ ਦੇ ਕੰਮ ਵੀ ਬਹੁਤ ਜਾਦਾ ਹੁੰਦੇ ਆ।
ਤੇ ਨਾ
ਬਸ ਮੈਂ ਵੀ
ਰੋਟੀ ਖਾਦੀ ਏ ਭਾਂਡੇ ਮਾਜਨੇ ਨੇ।
ਹਾਂਜੀ-ਹਾਂਜੀ। ਬਸ ਮੈਂ ਵੀ ਬੈਗਾ ਦਾ ਕੰਮ ਸਟਾਰਟ ਕਰਤਾ ਨਾ ਸ ਬੈਗ ਸੀਦੀ ਰਹਿੰਦੀ ਆ ਤੇ ਉਹਦੇ ਵਿੱਚ ਬਿਜ਼ੀ ਰਹਿੰਦੀ ਆ। ਫਿਰ ਥੋੜੀ ਦੇਰ ਕੰਪਿਊਟਰ ਕਲਾਸਿਸ ਲਗਾ ਕੇ ਆਓ। ਬਸ ਬੰਦਾ ਥੱਕ ਜਾਂਦਾ ਥੋੜੀ ਦੇਰ ਸੋਜੋ। ਫੇਰ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਕਿਸ ਤਰ੍ਹਾਂ ਟਾਈਮ ਬੀਤ ਗਿਆ।
ਹੋਰ ਪਤਾ ਹੀ ਨਹੀਂ ਚੱਲਦਾ ਫਿਰ ਇਹਨੇ।
ਹਾਂਜੀ ਹਾਂਜੀ ਇਹ ਤੇ ਹੈ ਹੋਰ ਕੀ ਹੋਰ ਸੁਣਾਓ।
ਤੁਸੀਂ ਕੀ।
ਬੈਗ ਜਿੱਦਾਂ ਅਸੀਂ ਫੋਰਮ ਲਗਾ ਕੇ ਸੀ ਲੈਂਦੇ ਹਾਂ ਡੱਲਪ ਹੁੰਦੀ ਹੈ ਨਾ ਡੱਲਪ ਵਾਲੀ ਬੁੱਕ।
ਹਾਂਜੀ ਹਾਂਜੀ।
ਪੇਨ ਲਗਾ ਦੇਨੀ ਆ ਉਹਨੂੰ ਮੈਂ।
ਅੱਛਾ ਅੱਛਾ।
ਹਾਂਨ। ਜੀ ਹਾਂਜੀ ਬਸ ਜ਼ਿਆਦਾ ਪ੍ਰਾਈਜ ਨਹੀਂ ਅਸੀਂ ਰੱਖੇ ਹੋਏ ਆ ਪਰ ਬੈਗ ਦੇ ਅਸੀਂ ਹੰਡਰਡ ਰੁਪੀਜ਼ ਲੈਂਦੇ ਹਾਂ। ਸਿਰਫ
ਅੱਛਾ ਛੋਟਾ।
ਹਾਂਜੀ ਹਾਂਜੀ ਮੀਡੀਅਮ ਮੀਡੀਅਮ ਸਾਈਜ਼ ਦਾ। ਸੀ ਲੈਂਦੇ ਹਾਂ ਉਹ ਵੱਡਾ ਦਾ ਜੇ ਕਿਸੇ ਦੀ ਜਿਆਦਾ ਰਿਕੁਆਇਰਮੈਂਟ ਹੁੰਦੀ ਆ ਨਾ ਅਸੀਂ ਤਾਂਹੀ ਬਣਾਣੇ ਹਾਂ। ਆ ਬੇਸਿਕਲੀ ਸਾਡੇ ਕੋਲੋਂ ਮੀਡੀਅਮ ਸਾਈਜ਼ ਦੇ ਹੀ ਆਂਦੇ ਆ।
ਅੱਛਾ, ਅੱਛਾ।
ਹਾਂਜੀ, ਹਾਂਜੀ ਤੁਸੀਂ ਕਦੀ ਸੁਆਣਾ ਹੋਇਆ ਤੇ ਸਾਨੂੰ ਡਰ ਕਰਦੇ ਨਾ ਅਸੀਂ ਓਨਲਾਈਨ ਡਰ ਤੇ ਵੀ ਸੀ ਦਿੰਦੇ ਹ
ਅੱਛਾ ਕੋਈ ਗੱਲ ਨੀ
ਹਾਂਜੀ, ਹਾਂਜੀ। ਟਰੈਵਲਿੰਗ ਬੈਗ ਹੋਰ ਜਿਹੜੇ ਆਂਟੀਸ ਪਕੜਦੀਆਂ ਆ ਉਹ ਵਾਲੇ। ਬੈਗ ਵੀ ਅਸੀਂ ਸੀ ਲੈਂਦੇ ਹਾਂ ਹਾਂਜੀ, ਹਾਂਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਬੈਗ ਸਾਡੇ ਕੋਲ ਸਵਾਣਾ ਹੋਵੇ ਨਾ। ਅਸੀਂ ਉਹ ਸੀ ਕੇ ਤੁਹਾਨੂੰ ਤੁਹਾਡੇ ਘਰ ਹੀ ਪਾਰਸਲ ਕਰ ਦਾਂਗੇ।
ਅੱਛਾ, ਅੱਛਾ ਕੋਈ ਗੱਲ ਨੀ। ਮੈਂ ਤੁਹਾਨੂੰ ਦੱਸ ਦਾਂਗੀ।
ਹਾਂਜੀ, ਹਾਂਜੀ।
ਹਾਂ। ਹੋਰ।
ਹੋਰ ਹਾਂਜੀ, ਹਾਂਜੀ ਸਭ ਵਧੀਆ। ਤੁਸੀਂ ਸੁਣਾਓ। ਹੋਰ ਤੁਹਾਡੀ ਆਰ ਤੁਹਾਡੇ ਰਲੇਸ਼ਨ ਵਿੱਚ ਮੈਰਿਜ ਸੀਗੀ ਤੁਸੀਂ ਕਰ ਲੀ ਉਹਦੀ ਤਿਆਰੀ ਤਯੁਰੀ
ਹਾਂਜੀ, ਹਾਂਜੀ ਕਰ ਲਈ ਬਸ ਅੱਧੀ ਹੋ ਗਈ ਅੱਧੀ ਕਰਦੇ ਪਏ ਹ।
ਅੱਛਾ, ਅੱਛਾ ਚਲੋ ਵਧੀਆ ਆ ਵਿਆਹ ਸ਼ਾਦੀਆਂ ਦੇ ਕੰਮ ਤੇ ਬਹੁਤ
ਬਾਕੀ ਮੇਨ ਜਿਵੇਂ ਰਿਸੈਪਸ਼ਨ ਹੋ। ਗਈ ਜਾਂ ਬਰਾਤ ਹੋ ਗਈ। ਤੇ ਓਦੀ ਤੇ ਕੀ ਨਾਮ ਬੁਕਿੰਗ ਹੀ ਹੋਏਗੀ।
ਹਾਂਜੀ, ਹਾਂਜੀ ਉਹ ਤੇ ਹੈ ਕਿਉਂਕਿ ਤੁ ਹਾਂਜੀ। ਤੁਸੀਂ ਕਿਉਂਕਿ ਘਰ ਦੇ ਮੇਨ ਬੰਦੇ ਹੋ ਨਾਲੇ ਮੇਨ
ਹਾਂ ਉਹੀ ਤੇ ਨਾ।
ਹਾਂਜੀ, ਹਾਂਜੀ।
ਇਹ ਤੇ ਜ਼ਰੂਰੀ ਆ ਤੁਹਾ ਤੁਹਾਨੂੰ ਤੇ ਜ਼ਿਆਦਾ ਹਾਈਲਾਈਟ ਹੋਣਾ ਪੈਣਾ ਨਾ ਉੱਥੇ ਮੈਰਿਜ ਦੇ ਵਿੱਚ।
ਹਾਂਜੀ ਹਾਂਜੀ।
ਹ ਮਤਲਬ ਘਰ ਤੇ ਨੇ ਵੀ ਜੇ ਮਤਲਬ ਸ਼ੱਕ ਬਣਾਈ ਸੀ ਨਾ
ਹਾਂਜੀ, ਹਾਂਜੀ ਹਾਂਜੀ ਤੁਸੀਂ ਕਿਸੇ ਪਿੱਛੇ ਮੈਰਿਜ ਵਿੱਚ ਗਏ ਤੇ ਸੀਗੀ ਉਹ ਕਿਹਦੀ ਮੈਰਿਜ ਸੀਗੀ ਤੁਹਾਡੇ ਘਰ।
ਉਹ ਮੇਰੀ ਨਿ ਨਾਨ ਦੇ ਮੁੰਡੇ ਦੀ ਹੈਗੀ ਸੀ।
ਹਾਂਜੀ, ਹਾਂਜੀ ਅੱਛਾ, ਅੱਛਾ। ਉਹ ਤੇ ਤੁਸੀਂ ਤੁਹਾਡੀ ਫੋਟੋਗ੍ਰਾਫ ਵਗੈਰਾ ਦੇਖ ਰ ਸੀਗੀਆਂ ਇੰਸਟਾ ਤੇ ਤੁਸੀਂ ਪਾਈਆਂ ਸੀ ਨਾ ਬਹੁਤ ਵਧੀਆ ਤੁਸੀਂ ਲਹਿੰਗੇ ਵਗੈਰਾ ਪਾਏ ਸੀ ਅੱਛਾ ਸਾਰੇ ਉਹ ਬੁਕਿੰਗ ਸੀਗੇ।
ਹਾਂਜੀ। ਉਹ ਅੰਮ੍ਰਿਤਸਰ ਤੋਂ ਹੀ ਬੁਕਿੰਗ ਕੀਤੀ ਸੀ ਨਾ। ਕਿਉਂਕਿ ਜੇ ਇੱਥੋਂ ਕਰਦੇ ਤੇ ਫੇਰ ਉਥੇ ਸਾਨੂੰ ਜ਼ਿਆਦਾ ਦਿਨ ਵੀ ਲੱਗ ਗਏ ਸੀ ਫਿਰ ਰੈਂਟ ਉਹਨਾ ਨੇ ਓਨਾ ਹੀ ਲੈਣਾ ਸੀ ਫਿਰ।
ਹਾਂਜੀ- ਹਾਂਜੀ। ਉਹ ਤੇ ਹੈ।
ਫੇਰ ਡਬਲ ਹੋਣਾ ਸੀ ਫੇਰ ਉਥੋਂ ਹੀ ਬੁਕਿੰਗ ਵਗੈਰਾ ਕਰ ਲਈ ਸੀ।
ਹਾਂਜ - ਹਾਂਜੀ। ਵਧੀਆ ਕੀਤਾ ਉਹ ਤੇ ਤੁਸੀਂ ਬਹੁਤ ਜ਼ਿਆਦਾ
ਉਥੋਂ ਵੀ ਉਥੋਂ ਵੀ ਤਿੰਨ ਹਜ਼ਾਰ ਦੀ ਇੱਕ ਡਰੈਸ ਸੀ।
ਹਾਂਜੀ- ਹਾਂਜੀ। ਇਹ ਜਿੱਦਾਂ ਹੁਣ ਬਹੁਤ ਜਿਆਦਾ ਵਧੀਆ ਤੁਸੀਂ ਡ੍ਰੈਸਿਸ ਪਾਈਆਂ ਹੋਈਆਂ ਸੀਗੀਆਂ। ਤੇ ਉਹਨਾ ਦੇ ਨਾ ਇੰਨੇ ਹੀ ਚਾਰਜਿਸ ਹੁੰਦੇ ਹੈਗੇ ਆ
ਉਹ ਵੀ ਤਿੰਨ ਹਜ਼ਾਰ ਤੋਂ ਸਟਾਰਟਿੰਗ ਹੀ ਹੈਗੀ ਸੀ ਫੇਰ ਅਸੀਂ ਕਿਹਾ ਸਟਾਰਟਿੰਗ ਵਾਲਾ ਹੀ ਵਿਖਾ ਦੋ।
ਥੋੜ੍ਹੀ ਦੇਰੀ ਤੇ ਬੰਦੇ ਨੇ ਪਾਣਾ ਹੁੰਦਾ
ਹਾਂਜੀ - ਹਾਂਜੀ। ਉਹ ਆ ਨਾ ਸਾਰੇ ਜਾਣੇ ਆਪਣੇ ਬਜਟ ਦੇ ਹਿਸਾਬ ਨਾਲ ਇਡੀ ਸਾਈਡ ਕਰਦੇ ਆ ਕਿ ਹਾਂਜੀ ਸਾਡਾ ਇੰਨਾ ਬਜਟ ਹੈਗਾ ਆ ਹਨਾ
ਜੀ ਹਾਂਜੀ।
ਉਹ ਤੇ ਹੈ ਬਸ ਮੇਰੀ ਵੀ ਸ ਚਾਰ ਦੀ ਮੈਰਿਜ ਗਈ ਆ ਅਸੀਂ ਵੀ ਆਪਣਾ ਮਤਲਬ ਇਹ ਵੀ ਨੀ ਅਸੀਂ ਅਸੀਂ ਜਿਆਦਾ ਹਾਈ ਪਾਇਆ ਸੀ ਅਸੀਂ ਜਿਆਦਾ ਲੋਅ ਪਾਇਆ ਸੀ ਅਸੀਂ ਮੀਡੀਅਮ ਰੇਂਜ ਰੱਖੀ ਸੀਗੀ ਹਾਂਜੀ ਮੇਰਾ ਜਿਹੜਾ ਲਹਿੰਗਾ ਸੀ ਨਾ ਉਹ ਟੂ ਥਾਸੈਂਡ ਦੀ ਰੇਂਜ ਵਿੱਚ ਸੀ। ਤੁਹਾਡਾ ਕਿਹੜਾ ਤੁਹਾਡਾ ਕਿੰਨੀ ਰੇਂਜ ਦਾ ਸੀਗਾ।
ਮੇਰਾ ਥ੍ਰਰੀ ਥਾਊਜੈਂਡ
ਹਾਂਜੀ। ਫਿਰ ਠੀਕ ਆ ਇੰਨੀ ਰੇਂਜ ਦੇ ਹਿਸਾਬ ਨਾਲ ਮਤਲਬ ਇਹਦੇ ਅਬਵ ਵੀ ਮਿਲਦਾ ਆ ਇਹਦੇ ਨੇੜੇ ਤੇੜੇ ਹੀ ਟੂ ਥਾਸੈਂਡ ਤੋਂ ਹੀ ਸਟਾਰਟ ਹੁੰਦੇ ਆ।
ਹਾਂਜੀ - ਹਾਂਜੀ। ਸਟਾਰਟਿੰਗ ਟੂ ਥਾਜੈਂਡ ਤੋਂ ਹੀ ਹੈਗੀ
ਹਾਂਜੀ - ਹਾਂਜੀ। ਮੇਰੀ ਤੇ ਵਿਦ ਜਵੈਲਰੀ ਵੀ ਸੀ। ਤੁਹਾਡੇ ਵੀ ਜਵੈਲਰੀ ਸੀ ਕਿ ਓਨਲੀ ਡਰੈਸ ਹੀ ਸੀ।
ਨਹੀ ਜੁਵੇਲਰੀ ਤੇ ਡਰੈਸ ਹੈਗੀ ਸੀ।
ਹਾਂਜੀ -ਹਾਂਜੀ। ਫਿਰ ਇਹ ਵੀ ਬਹੁਤ ਵਧੀਆ ਕੰਮ ਹੋ ਜਾਂਦਾ ਕਿ ਸਾਨੂੰ ਇੱਕੋ ਹੀ ਸ਼ੋਪ ਦੇ ਉ ਤੋਂ ਜਵੈਲਰੀ ਵੀ ਮਿਲ ਰਹੀ ਹੈ ਤੇ ਨਾਲ ਹੀ ਸਾਨੂੰ ਡਰੈਸ ਮਿਲ ਰਹੀ ਹੈ। ਹਾਂਜੀ - ਹਾਂਜੀ। ਇਹ ਕਸਟਮਰ ਲਈ ਇਜੀ ਹੋ ਜਾਂਦਾ ਹਾਂਜੀ ਉਸ ਸ਼ੋਪ ਤੋਂ ਸਾਨੂੰ ਡਿਵੈਲਰੀ ਜਵੈਲਰੀ ਵੀ ਮਿਲ ਜਾਏਗੀ ਐਂਡ ਨਾਲ ਸਾਡਾ ਆਪਣਾ ਜੋ ਵੀ ਡਰੈਸ ਉਹ ਵੀ ਮਿਲ ਜਾਏਗੀ। ਅਹ ਜਿਹੜਾ ਕਸਟਮਰ ਹੁੰਦਾ ਦੀ ਦੋਨੋ ਪ੍ਰੋਬਲਮ ਸੋਲਵ ਹੋ ਜਾਂਦੀਆਂ। ਆ
ਹਾਂਜੀ - ਹਾਂਜੀ। ਫਿਟਿੰਗ ਵਗੈਰਾ ਵੀ ਉਹ ਸਾਰਾ ਕੁਛ ਆਪ ਹੀ ਕਰਕੇ ਦਿੰਦੇ ਨੇ। ਐ ਵੀ ਟੈਨਸ਼ਨ ਫ੍ਰਰੀ ਹੋ ਜਾਂਦੀ ਹੈ।
ਹਾਂਜੀ -ਹਾਂਜੀ। ਕਿਉਂਕਿ ਉਹ ਵੀ ਇੱਕ ਜੇ ਸਾਨੂੰ ਇੱਕ ਕਸਟਮਰ ਹੋਏਗਾ। ਨੂੰ ਪਤਾ ਹੈ ਕਿ ਹਾਂਜੀ ਉਸ ਸ਼ੋਪ ਦੇ ਉਤੇ ਮੈਨੂੰ ਹਰ ਫੈਸਿਲਿਟੀ ਮਿਲੇਗੀ ਨਾ ਤੇ ਉਹ ਜਿਹੜਾ ਕਸਟਮਰ ਹੋਏਗਾ ਨਾ ਉਹੀ ਸ਼ੋਪ ਦੇ ਉੱਤੇ ਜਾਣਾ ਪਸੰਦ ਕਰੇਗਾ।
ਹਾਂਜੀ - ਹਾਂਜੀ।
ਹੋਰ ਸੁਣਾਓ।
ਹੋਰ ਬਸ ਵਧੀਆ ਬਾਕੀ ਡਰੈਸਿਸ ਤੇ ਅਸੀਂ ਜਿਵੇਂ ਡੀ ਜੇ ਪਾਰਟੀ ਹਲਦੀ ਮਹਿੰਦੀ ਜਿਵੇਂ ਹੋ ਹੈ ਛੋਟੀ ਮੋਟੀ ਜਿਹੜੀ ਰਸ ਹੁੰਦੀਆਂ ਨੇ ਉਹ ਤੇ ਅਸੀਂ ਘਰ ਹੀ ਸਟਿਚ ਕਰਵਾਈ ਸੀ ਫਿਰ
ਹਾਂਜੀ- ਹਾਂਜੀ। ਉਹ ਤੇ ਨਾ ਏਦਾਂ ਹੁੰਦਾ ਹੈ ਨਾ ਇਹ ਵਾਲੀਆਂ ਤੇ ਅਸੀਂ ਨੋਰਮਲੀ ਹੀ ਸਵਾ ਲੈਂਦੇ ਹਾਂ ਔਰ ਉਸ ਤੋਂ ਬਾਅਦ ਸਾਡੇ ਨੋਰਮਲੀ ਅਸੀਂ ਮਾਰਕੀਟ ਜਾਣਾ ਹੁੰਦਾ ਨਾ ਇਸ ਤਰ੍ਹਾਂ ਦੀਆਂ ਸਵਾਲੋ ਕਿ ਸਾਡੇ ਉੱਥੇ ਵੀ ਇਹ ਚੀਜ਼ਾਂ ਯੂਜ ਹੋ ਜਾਂਦੇ ਕਿਸੀ ਡਰੈਸਿਸ
ਜਿਵੇਂ ਕੋਈ ਜਿਵੇਂ ਕੋਈ ਜ਼ਿਆਦਾ ਕਲੋਜ ਵੀ ਨੀ ਜਿਵੇਂ ਕੋਈ ਮਹੱਲੇ ਦੀ ਕੋਈ ਮੈਰਿਜ ਵਗੈਰਾ ਹੋ ਗਈ ਜਾਂ ਕੁੱਛ ਹੋ ਗਿਆ ਤਾਂ ਵੀ
ਹਾਂਜੀ- ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤੇ ਹੈ। ਨਹੀਂ ਨਹੀਂ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕੀਤੀ ਨਾ ਕਿਉਂਕਿ ਜੋ ਤੁਹਾਡੇ ਤੁਸੀਂ ਪਾਈਆਂ ਹੋਈਆਂ ਸੀਗੀਆਂ ਹੋਰ ਤੁਹਾਡੇ ਬੱਚਿਆਂ ਨੇ ਵੀ ਪਾਈਆਂ ਹੋਈਆਂ ਸੀਗੀਆਂ
ਜੀ
ਉਹ ਨਾ ਤੁਹਾਡੀ ਆ ਤੁਹਾਡੀ ਡਰੈਸਿਸ ਨਾ ਬਹੁਤ ਜਿਆਦਾ ਵਧੀਆ ਸੀ।
ਹਾਂਜੀ ਹਾਂਜੀ
ਹੋਰ ਸੁਣਾ
ਹੋਰ ਬਸ ਵਧੀਆ
ਖਾਣਾ ਹਾਂਜੀ ਖਾਣਾ ਖੂਣਾ ਖਾ ਲਿਆ ਤੁਸੀਂ
ਹਾਂਜੀ ਖਾ ਲਿਆ ਸੀ
ਅੱਛਾ, ਅੱਛਾ ਹੋਰ ਬੱਚੇ ਵਗੈਰਾ ਘਰ ਸਾਰੇ ਠੀਕ ਹੈਗੀ ਆ ਪਿੱਛੇ ਬੱਚਿਆਂ ਦਾ ਬੜਾ ਸ਼ੋਰ ਆਂਦਾ ਪਿਆ ਬੱਚੇ ਬੜੇ ਤੰਗ ਕਰਦੇ ਨਾ ਲਗਦਾ ਤੁਹਾਡੇ
ਕੀ ਕਹਿ ਰਹੇ ਹੋ
ਮੈਂ ਕਿਹਾ ਬੱਚਿਆਂ ਦਾ ਬੜਾ ਸ਼ ਸ਼ੋਰ ਬੱਚੇ ਤੁਹਾਡੇ ਲੱਗਦਾ ਤੰਗ ਬੜਾ ਕਰਦੇ ਤੁਹਾਨੂੰ ਹਨਾ
ਹਾਂਜੀ, ਹਾਂਜੀ
ਬੱਚਿਆਂ ਨਾਲ ਬੜਾ ਮੁਸ਼ਕਿਲ ਆ ਬੱਚਿਆਂ ਨੂੰ ਵੀ ਇਦਾ ਹੁੰਦਾ ਆ ਕਿ ਨਾ ਕਿ ਤੇ ਸ਼ਾਮ ਨੂੰ ਮਾਰਕੀਟ ਜਰੂਰ ਜਾਨਾ ਆ ਅਸੀਂ ਕੁੱਛ ਖਾਨਾ ਜ਼ਰੂਰ ਹੈਗਾ ਆ
ਓ ਅੱਜ ਕਲ ਤੇ ਛੋਟੇ ਛੋਟੇ ਬੱਚਿਆਂ ਨੂੰ ਚੌਮਿਨ, ਬਰਗਰ, ਡੋਸਾ ਦੇ ਦੋ। ਬਾਹਰ ਦੀ ਚੀਜ਼ਾਂ ਦੇ ਦੋ
ਵੱਡੇ ਤੇ ਖਾਂਦੇ ਹੀ ਖਾਂਦੇ ਛੋਟੇ ਬੱਚੇ ਵੀ ਅੱਜ ਕੱਲ੍ਹ ਖਾਨ ਲੱਗ ਗਏ ਨੇ ਹੋਰ
ਬਸ ਇਹ ਕੀ ਹੁੰਦਾ ਤੁਹਾਡੇ ਪਿੱਛੇ ਇੱਕ ਐਸੀ ਨਿਊਜ਼ ਆਈ ਸੀ ਉਹ ਬੱਚਾ ਬਹੁਤ ਜ਼ਿਆਦਾ ਨਿਊਡ ਖਾਂਦਾ ਹੁੰਦਾ ਸੀ ਉਹਨੂੰ ਬਹੁਤ ਜਿਆਦਾ ਨਾ ਹੈਲਥ ਇਸ਼ੂ ਹੋ ਗਏ ਸੀਗੇ। ਹਾਂਜੀ ਫਿਰ ਉਹ ਉਹਨੂੰ ਕੀ ਹੋਇਆ ਉਹਨੂੰ ਪਹਿਲੇ ਇੱਥੇ ਰੈਫਰ ਕੀਤਾ ਨੇੜੇ, ਤੇੜੇ ਉਹਦੇ ਹੋਸਪਿਟਲ ਦੇ ਵਿੱਚ ਤੇ ਇੱਥੇ ਦੇ ਡਾਕਟਰਾਂ ਨੇ ਵੀ ਉਹਨੂੰ ਜਵਾਬ ਦੇ ਦਿੱਤਾ ਉਹ ਕਹਿੰਦੇ ਬਈ ਇਹ ਤੇ ਸਾਡੇ ਹੈਂਡਲ ਕਰਨ ਜੋਗਾ ਕੇਸ ਨੀ ਹੈਗਾ ਤੁਸੀਂ ਨਾ ਇਹਨਾਂ ਨੂੰ ਪੀ ਜੀ ਆਈ ਰੈਫਰ ਕਰਦੋ
ਅੱਛਾ
ਤਰ੍ਹਾਂ ਨਾ ਉਹ ਬੱਚੇ ਦੀ ਤਬੀਅਤ ਬੜੀ ਖ਼ਰਾਬ ਹੋ ਗਈ ਇਸ ਕਰਕੇ ਉਹਨੂੰ ਰੈਫਰ ਕਰਨਾ ਪੈ ਗਿਆ। ਚਲੋ ਪੈਣ ਜੀ ਮੈਂ ਜਰਾ ਕੱਪੜੇ
ਠੀਕ ਏ
ਹਾਂਜੀ, ਹਾਂਜੀ ਚਲੋ ਪੈਣ ਜੀ ਮੈਂ ਨਾ ਜਰਾ ਕੱਪੜੇ ਤੈਅ ਕਰ ਲਵਾਂ ਹਨਾ ਫੇਰ ਬੱਚੇ ਆ ਜਾਨਗੇ ਫੇਰ ਮੈਨੂੰ ਤੰਗ ਕਰਨਗੇ ਥੈਂਕ ਠੀਕ ਹੈ ਪੈਣ ਜੀ ਸਤਿ ਸ਼੍ਰੀ ਅਕਾਲ ਪੈਣ ਜੀ
ਚਲੋ ਠੀਕ
ਹਾਂਜੀ ਠੀਕ ਹੈ ਜੀ